ਸਤਿ ਸ੍ਰੀ ਅਕਾਲ ਕੀ ਹਾਲ ਚਾਲ
ਬਸ ਵਧੀਆ, ਤੁਸੀਂ ਕਿਵੇਂ ਹੋ?
ਮੈਂ ਵੀ ਵਧੀਆ, ਹੋਰ ਕਿਵੇਂ ਯਾਦ ਕਰ ਲਈ ਅੱਜ?
ਬਸ ਮੈਂ ਸੋਚੀ ਸੀ ਕਾਫੀ ਦਿਨਾਂ ਤੋਂ ਗੱਲ ਨੀ ਕੀਤੀ ਅੱਜ ਹੁਣ ਹੀ ਕਰ ਲਈਏ
ਵਧੀਆ ਕੀਤਾ ਗਿਆ ਹੁ ਤੇ ਲੰਚ ਦੀ ਤਿਆਰੀ ਕਰ ਰਹੇ ਆ ਬਸ
ਅੱਛਾ
ਹਾਂਜੀ ਹੋਰ ਘਰ ਪਰਿਵਾਰ ਸਭ ਠੀਕ
ਹਾਂਜੀ ਸਭ ਵਧੀਆ ਸਭ ਠੀਕ ਤੁਹਾਡੇ ਘਰ ਸਭ ਠੀਕ
ਹਾਂਜੀ ਸਭ ਵਧੀਆ
ਔਰ, ਕੀ ਬਣਾਇਆ ਅਜ?
ਅੱਜ ਬਣਾਇਆ ਸੀ ਭਿੰਡੀਆਂ ਬਣਾਈਆਂ ਨੇ ਕ੍ਰਿਸਪੀ ਵਾਲੀਆਂ
ਅੱਛਾ ਨਾਲ ਦਹੀ
ਹਾਂਜੀ ਹਾਂਜੀ
ਹੁਣ ਤੇ ਗਰਮੀ ਵੀ ਬਹੁਤ ਬਸ ਮੈਂ ਬੈਠੀ ਸੀ ਮੈਂ ਹੁਣੇ ਫੋਨ ਕੀਤਾ ਹੁਣ ਥੋੜ੍ਹੀ ਦੇਰ ਗੱਲ ਹੀ ਕਰ ਲੈਂਦੀ ਆ ਹੁਣ ਤੇ ਗਰਮੀ ਵੀ ਬਹੁਤ ਹੋ ਗਈ ਹੈ
ਹਾਂ ਗਰਮੀ ਤੇ ਬਹੁਤ ਜ਼ਿਆਦਾ ਹੀ ਹੋ ਗਈ ਹੈ ਪਰ ਕਿਸੇ ਕੋਲੋਂ ਗਰਮੀ ਦਾ ਹੀ ਸੁਣਨ ਨੂੰ ਮਿਲਦਾ ਗਰਮੀ ਬਹੁਤ ਹੋ ਗਈ ਹੈ।
ਅਜ ਤਾਂ ਜੂਨ ਜੁਲਾਈ ਆਉਣਾ ਹੈ
ਹਮ ਜੂਨ ਤੇ ਚੜ ਵੀ ਗਿਆ ਹਾਂਜੀ
ਜੁਲਾਈ ਵਿੱਚ ਪਤਾ ਲੱਗੇਗਾ ਬੜੀ ਗਰਮੀ ਹੋ ਰਹੀ ਹੈ ਜੁਲਾਈ
ਜੂਨ ਵਿੱਚ ਘੱਟ ਹੁੰਦੀ ਹੈ ਜੁਲਾਈ ਚ ਇੰਨੀ ਜੁਲਾਈ ਉਸ ਤੋਂ ਵੱਧ ਹੋਣੀ ਹੈ
ਹੋਰ ਕੀ
ਹੈਲੋ
ਹੁਣ ਤੇ ਸ਼ਹੀਦੀ ਗੁਰਪ੍ਰਬ ਵੀ ਚੱਲ ਰਿਹਾ ਨਾ ਸਾਡੇ ਇੱਧਰ ਵੀ ਅੱਜ ਤੋਂ ਸ਼ੁਰੂ ਹੋ ਗਿਆ
ਅੱਛਾ ਜੀ ਸ਼ੁਰੂ ਹੋ ਗਿਆ ਅੱਜ ਤੋਂ ਅੱਛਾ ਜੀ ਵਧੀਆ ਵਧੀਆ ਇੱਥੇ ਦੇ ਸ਼ੁਰੂ ਨੇ ਸਵਾ ਮਹੀਨਾ ਚੱਲਦਾ ਹੈ ਸ਼ਹੀਦੀ ਗੁਰਪੁਰਬ ਅਠਾਰਾਂ ਨੂੰ ਗੁਰਪੁਰਬ ਹੈ।
ਹਾਂਜੀ ਇੱਧਰ ਵੀ ਅਠਾਰਾਂ ਨੂੰ ਗੁਰਪੁਰਬ ਹੈ ਅੱਜ ਅੱਜ ਪਹਿਲਾ ਦਿਨ ਮਨਾਉਣਗੇ ਸੁਖਮਨੀ ਸਾਹਿਬ ਦਾ ਜੋ ਵੀ ਕਰਦੇ ਨੇ ਪਾਠ ਵਗੈਰਾ। ਅਠਾਰਾਂ ਨੂੰ ਗੁਰਪੁਰਬ ਏ ਫਿਰ ਇੱਕ ਜੋ ਗੁਰਪੂਰਬ ਇੱਕ। ਐਵੇਂ ਅਠਾਰਾਂ ਤੇ ਅਠਾਰਾਂ ਤਰੀਕ ਨੂੰ ਤਾਂ ਮਤਲਬ ਪੂਰੀ। ਦੁਨੀਆਂ ਹੀ ਮਨਾਏਗੀ। ਪਰ ਐਵੇਂ ਜੋ। ਆਪਣਾ ਆਪਣਾ ਗੁਰਦੁਆਰਾ ਉੱਧਰ ਜੋ ਵੀ ਇਸਤਰੀ ਸਤਸੰਗ ਹਾਂ ਉਹ ਆਪਣੀ ਕੋਈ ਅਲੱਗ ਹੀ ਡੇਟ। ਨਿਕਾਲਣਗੇ ਤੇ ਫਿਰ ਉਦੋਂ ਮਨਾਉਣਗੇ।
ਵਧੀਆ ਵਧੀਆ ਕਿਉਂਕਿ ਉਹ ਆਪਣਾ ਹੀ ਕਰ ਰਹੇ ਹੁੰਦੇ ਨੇ ਹਨ ਨਾ ਕਈ ਦਿਨਾਂ ਤੋਂ ਇਸ ਲਈ ਉਹ। ਭੋਗ ਆਪਣਾ ਹੀ।
ਹਾਂ ਆਪਣਾ ਪਾਉਂਦੇ ਅਲਗ ਤੋ। ਤੁਸੀਂ ਜਾਣਦੇ ਹੋ।
ਹਾਂਜੀ, ਮੈਂ ਜਾਣਦੀ ਹਾਂ ਕਦੀ-ਕਦੀ ਮੇਰੇ ਬੱਚੇ ਤਾਂ ਮੈਨੂੰ ਜਾਣ ਨੀ ਦੇਂਦੇ, ਨਿਕਲਣ ਨੀ ਦਿੰਦੇ ਬਾਹਰ, ਅਗਰ ਮੈਂ ਇਹਨਾਂ ਨੂੰ ਲੈ ਕੇ ਨਿਕਲ ਜਾਂ ਤੇ ਉੱਥੇ ਇਹਨਾ ਤੂਫਾਨ ਚੁੱਕਣਗੇ ਇੱਕ ਮਿੰਟ ਨੀ ਬੈਠਣ ਦੇਣਗੇ ਮੈਨੂੰ, ਜ਼ਰਾ ਬੈਠਣ ਨੀ ਦਿੰਦੇ। ਇਹ ਕ ਵੱਡਾ ਹੋਓ ਵੱਡਾ, ਛੋਟੇ ਹੁੰ ਦੇਖ ਕੇ ਹੋਰ ਤੇਜ਼ ਹੋ ਜਾਂਦਾ ਉਹ ਵੀ ਨੀ ਬੈਠਦਾ। ਛੋਟਾ ਇਸ ਤਰ੍ਹਾਂ ਬ ਤਾਹੀਂ ਇਹ ਉਹਨੂੰ ਦੋ ਮਿੰਟ ਨਹੀਂ ਬੈਠ ਸਕਦਾ ਉਹ ਬਿਲਕੁਲ ਵੀ।
ਤੋਹਾਡਾ ਛੋਟਾ ਬੇਟਾ ਬਿਮਾਰ ਵੀ ਹੋ ਗਿਆ ਸੀ ਨਾ। ਛੋਟਾ ਬੇਟਾ ਤੁਹਾਡਾ ਬਹੁਤ ਬਿਮਾਰ ਹੋ ਗਿਆ ਸੀ।
ਬਹੁਤ ਬਿਮਾਰ ਹੋਯਾ ਸੀ ਕਮਜੋਰ ਹੋ ਸੀ ਬਹੁਤ ਇੰਨਾ ਕਮਜ਼ੋਰ ਹੋ ਗਿਆ ਹੁਣ ਤੇ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਗਇਆ, ਪੋਟੀਆਂ ਲੱਗ ਗਈਆਂ ਸੀ ਇਹਨੂੰ ਬਹੁਤ ਜ਼ਿਆਦਾ। ਵੀਕ ਹੋ ਗਿਆ ਸੁ ਹੋਸਪਿਟਲ ਐਡਮਿਟ ਕੀਤਾ ਟ੍ਰਿਪ ਚਢਵਾਈ।
ਹੂੰ।
ਫਿਰ ਜਾ ਕੇ ਥੋੜ੍ਹਾ ਇਹਨੂੰ ਫਰਕ ਪਿਆ।
ਬੱਚਿਆਂ ਨੂੰ ਵੀ ਨਜ਼ਰ ਲੱਗ ਜਾਂਦੀ ਹੈ।
ਹਾਂਜੀ ਬਹੁਤ ਬੁਰੀ ਨਜ਼ਰ ਲੱਗ ਗਈ ਸੀ ਤੇ।
ਥੋੜੀ ਡਾਇਟ ਡਾਇਟ ਅੱਛੀ ਰੱਖੋ ਨਾ, ਅੱਛਾ। ਖਿਲਾਓ-ਪਿਲਾਓ ਫਿਰ ਆਪ। ਫਿਰ ਲੱਗੇਗਾ ਉਹਨੂੰ, ਖਾਣਾ ਵੀ।
ਹਾਂ-ਹਾਂ, ਅਸਤਾ- ਸਤਾ ਖਾ ਰਿਹਾ ਹੁਣ ਇਕਦਮ ਨਹੀਂ ਨਾ ਖਾ ਸਕਦਾ, ਕਿਉਂਕਿ ਵੀਕ ਹੋ ਗਿਆ ਸੀ ਅਸਤਾ-ਅਸਤਾ ਹੀ ਖਾਏਗਾ।
ਹੂੰ।
ਹੂੰ, ਪਹਿਲੇ ਵੀ ਵੀਕ ਸੀ ਬਿਮਾਰ ਹੋਣ ਤੋਂ ਪਹਿਲੇ ਹੁਣ ਉਸ ਤੋਂ ਜ਼ਿਆਦਾ ਹੋਰ ਹੋ ਗਿਆ, ਲੱਗਦਾ ਹੀ ਨਹੀਂ ਹੈ ਸਾਲ ਦਾ ਇਹ ਹੈ ਬੱਚਾ।
ਹਾਂ ਛੋਟ ਟਾ ਹੀ ਲੱਗਦਾ।
ਹੂੰ। ਬਿਲਕੁਲ, ਨੀ ਲੱਗਦਾ ਸਾਲ ਦਾ ਬੱਚਾ ਇਜ ਲੱਗਦਾ ਛੇ ਮਹੀਨੇ ਦਾ ਬੱਚਾ ਛੇ- ਸੱਤ ਮਹੀਨੇ ਦਾ ਛੇ ਮਹੀਨੇ ਦੇ ਬੱਚੇ ਵੀ ਇਹਦੇ ਕੋਲ ਤਕੜੇ ਹੁੰਦੇ ਨੇ। ਅੱਛੇ ਹੁੰਦੇ ਨੇ। ਇਹ ਬਹੁਤ ਹੀ ਜ਼ਿਆਦਾ ਕਮਜ਼ੋਰ ਏ। ਚਲਦਾ ਗਿਰਦਾ ਏ। ਚੱਲਦਾ ਹੀ ਗਿਰਦਾ ਹੈ ਇੱਕ-ਦੋ ਕਦਮ ਚਲੇਗਾ ਗਿਰ ਜਾਏਗਾ ਇੱਕ-ਦੋ ਕਦਮ ਚਲੇਗਾ, ਬਹੁਤ ਪੂਰਾ ਦਿਨ ਚੱਲ, ਗਿਰਦਾ ਹੀ ਰਹਿੰਦਾ ਹੈ, ਗਿਰਦਾ ਹੀ ਰਹਿੰਦਾ ਹੈ। ਬਹੁਤ ਕਮਜ਼ੋਰ ਲੱਤਾਂ ਹੋਗਿਆਂ ਲੱ ਲਤਾ ਬਹੁਤ ਕਮਜ਼ੋਰ ਹੋ ਗਈਆਂ, ਐਸਾ ਲੱਗਦਾ ਨਵਾਨਿਆ ਸੁੱਕੜਾ ਸ ਲੱਗਦਾ ਹੈ, ਬੜਾ ਮਨ ਨੂੰ ਲੱਗਦਾ ਹੈ ਕਿ ਕੀ ਹੋ ਗਿਆ ਇਹਨੂੰ।
ਇਹਨੂੰ ਕਾਲਾ ਧਾਗਾ ਬੰਨ ਕੇ ਰੱਖੋ ਨਾ, ਉਹਦੇ ਵਿੱਚ ਕੁਛ ਪਾ-ਪੁ ਕੇ ਉਵੇਂ ਬਣਿਆ ਕਰੋ, ਇਹਨੂੰ ਸਿੰਪਲ ਕਾਲੇ ਲੀੜ ਨਾਲ ਨਹੀਂ ਹੁੰਦਾ ਕੁਛ ਉਹਦੇ ਵਿੱਚ ਸਮਾਨ ਵਗੈਰਾ ਪਾ ਕੇ ਉਹਨੂੰ ਬੰਨੋ।
ਆ ਸੇਹਤੇ ਸਾਰੇ ਡਾਲਦੇਦੇ ਆ ਬਸ ਉਹੀ ਡਾਲਣੀ ਹੁੰਦੀ ਆ ਮੈਨੂੰ, ਬਸ ਉਸ ਤੋਂ ਜ਼ਿਆਦਾ ਕੁਛ ਨੀ। ਸਵੇਰੇ ਡਾਲ ਦਿੰਦੀ ਹਾਂ ਕਦੇ-ਕਦੇ। ਫਿਰ ਉਹ ਵੀ ਉਤਾਰ ਕੇ ਫੈਕ ਦਿੰਦਾ ਕਿਧਰੇ ਕਿੱਧਰੇ ਬਾਵਾਂ ਤੇ ਫੈਕ ਦੇਗਾ ਉਤਰ ਜਾਏਗਾ ਜਾਂ ਕੁਛ ਹੋ ਜਾਏਗਾ ਕੁਛ ਆਪੇ ਹੀ ਉਤਾਰ ਦੇਗਾ ਕ ਬੱਚਨ ਬਹੁਤ ਬਹੁਤ ਕਾਹਾਲੀ ਪੈਂਦੀ ਹੈ ਤਾਂ ਧਾਗਿਆਂ ਤੋਂਕੁਛ ਬੰਣ ਦਉ ਬਸ
ਹ
ਹਮ
ਹੋਰ ਤੁਸੀਂ ਭਿੰਡੀਆਂ ਬਣਾਈਆਂ ਕਿਵੇਂ ਕ੍ਰਿਸਪੀ ਵਾਲੀਆਂ ਜੋ ਤੁਸੀਂ ਦੱਸ ਰਹੇ ਸੀ ਤੇ ਸਿੰਪਲ ਹੀ ਬਣਾਉਂਦੇ ਆ ਚੀਰ ਚੂਰ ਕੇ ਤੇਲ ਵਗੈਰਾ ਪਾ ਕੇ
ਬਹੁਤ ਟੇਸਟੀ ਬਣਦੀਆਂ ਭਿੰਡੀਆਂ ਤੇ ਉਹਨੂੰ ਜਾਂਦੇ ਉਹਨੂੰ ਜਾਂ ਕਿਸੇ ਤਰ੍ਹਾਂ ਕਿਸੇ ਮਤਲਬ ਤਰੀ ਵਾਲੀ ਸਬਜ਼ੀ ਨਾਲ ਖਾਓ ਜਾਂ ਦਹੀਂ ਨਾਲ ਖਾਓ ਜਾਂ ਦਾਲ ਨਾਲ ਖਾਓ ਉਹ ਵੇਸਣ ਦੀ ਬ ਪਹਿਲੇ ਭਿੰਡੀ ਨੂੰ ਅੱਗੇ ਪਿੱਛੋਂ ਕੱਢ ਲਓ ਫਿਰ ਉਹਨੂੰ ਵਿੱਚੋ ੋਂ ਦੇ ਚਾਰ ਪੀਸ ਕੱਟ ਲੋ ਲੰਬੇ ਲੰਬੇ ਚਾਰ ਬੀ ਕੱਟ ਲਓ ਅਤੇ ਫਿਰ ਉਹਨੂੰ ਇਸ ਤਰ੍ਹਾਂ ਕੱਟ ਸਾਰੀਆਂ ਕੱਟ ਕੇ ਇੱਕ ਭਾਂਡੇ 'ਚ ਖੁੱਲ੍ਹੇ ਭਾਂਡੇ 'ਚ ਪਾ ਲਉ ਤੇ ਵੀ ਹਾਂ ਹਾਂਜੀ ਉਹਨੂੰ ਫਿਰ ਉਸਦੇ ਉਪਰ ਜ਼ਦਾ ਵੇਸ ਜਿਸ ਨਾਲ ਸਿਰਫ ਪਕੋੜੇ ਬਣਾਉਦੇ ਵੈਸੇ ਹੀ ਬਣਾਣਾ ਬੇਸਨ ਪਾ ਕੇ ਨਮਕ ਮਿਰਚ ਅਜਵੇਨ ਅੱਜਵੈਨ ਤੁਹਾਡੀ ਮਰਜ਼ੀ ਪਾਓ ਆਪ ਓਪਸ਼ਨਾਲ ਹੈ ਨਮਕ ਮਿਰਚ ਸੁਕਾ ਧਨੀਆ ਕਾ ਦੇਗੀ ਮਿਰਚ ਥੋੜ੍ਹੀ ਸੀ ਕਲਰ ਵਾਲੀ ਔਰ ਥੋੜਾ ਜਿਹਾ ਆਮਚੂਰ ਡਾਲ ਤੇ ਉਹਨੂੰ ਮਿਕਸ ਕਰ ਲੋ ਮਿਕਸ ਕਰ ਲਉ ਅੱਛੀ ਤਰ੍ਹਾਂ ਮਤਲਬ ਬੇਸਨ ਪੂਰਾ ਚਿਪਕਿਆ ਹੋਣਾ ਚਾਹੀਦਾ ਭਿੰਡੀਆਂ ਨੂੰ ਤੇ ਉਹਨੂੰ ਫਰਾਈ ਕਰ ਲੋ ਢੀਪ ਫਰਾਈ ਕਰ ਲੋ ਤੇਲ ਵਿੱਚ
ਵੇਸਨ ਜ਼ਿਆਦਾ ਲੈਣਾ ਉਨਾ ਈ ਹੈ ਜਿੰਨਾ ਬਸ ਭਿੰਡੀ
ਹਾ ਹਾਂਜੀ ਔਰ ਪਾਣੀ ਬਿਲਕੁਲ ਪਾਣਾ ਬਿਲਕੁਲ ਨਹੀਂ ਪਾਣਾ ਕਿਉਂਕਿ ਭਿੰਡੀ ਬਿਲਕੁਲ ਨਹੀਂ ਪਾਉਣਾ ਕਿਉਂਕਿ ਆ ਭਿੰਡੀਆਂ ਚ ਵੈਸੇ ਵੀ ਲੇਸ ਲੇਸ
ਹਾਂ ਹਾ ਹੂ ਹੂ ਹਾਜ
ਥੋੜਾ ਆਪਾ
ਤੇ ਫੇਰ ਉਹਨੂੰ ਤਲ ਕੇ, ਕੱਢ ਲਓ
ਨਾ ਕਿਆ ਮਤਲਬ, ਗੋਲਡਨ ਬਰਾਊਨ ਹੋ ਜਾਏ ਕਲਰ ਫੇਰ ਨਿਕਾਲ ਲੋ
ਅੱਛਾ
ਹਾਂਜੀ ਬਣ ਤੁਹਾਡੀ ਭਿੰਡੀਆਂ ਬਹੁਤ ਟੈਸਟੀ ਬਨਦੀ, ਖਾ ਕੇ ਬਣਾ ਕੇ, ਖਾ ਕੇ ਦੇਖਣਾ ਬਹੁਤ ਸਵਾਦ ਹੁੰਦੀ ਆ ਤੁਸੀਂ ਦੇਖ ਕੇ ਬਹੁਤ ਸਾਰੀ ਐਵੇ ਹੀ ਖਾਜੋਗੇ, ਤੇ ਨਾਲ ਤੁਹਾਨੂੰ
ਮੈਂ ਕਰਾਂਗੀ ਟਰਾਈ
ਹੂ
ਨਹੀਂ ਮੈਂ ਕਰਾਂਗੀ ਅੱਜ ਮੈਂ ਵੇਸ ਈਜ਼ੀ ਹੈ ਵੈਸੇ ਬਣਾ ਸਕਦੇ ਹਾ ਤੇ ਬੇਸਨ ਕਿੰਨਾ ਹੀ ਪਾਵਾਂਗੇ ਥੋੜਾ ਹੀ ਪਾਵਾਂਗੇ ਬਸ ਜਿੰਨਾ ਭਿੰਡੀਆਂ ਨੂੰ ਹੀ ਸਾਰਾ ਲੱਗ ਜਾਏ, ਹੈਨਾ
ਹਾਂਜੀ, ਹੈਲੋ
ਮੇਮ ਬੇਸਨ ਉਨਾ ਹੀ ਪਾਉਣਾ ਹੁੰਦਾ ਨਾ, ਜਿੰਨਾ ਭਿੰਡੀਆਂ ਨੂੰ ਹੀ ਚਿਪਕ ਜਾਏ
ਹਾਂਜੀ -ਹਾਂਜੀ ਵੇਸਣ ਆਪਣੇ ਹਿਸਾਬ ਨਾਲ ਦੇਖ ਲਓ ਜਿੰਨੀਆਂ ਤੁਹਾਡੀਆਂ ਭਿੰਡੀਆਂ ਨੇ ਤੇ ਹਿਸਾਬ ਨਾਲ ਵੇਸਣ ਚੰਡਾ ਲੋ ਹਾਂਜੀ ਬਹੁਤ ਸਵਾਦ ਬਣਦੀਆਂ ਹੈ, ਹਾਂਜੀ ਕਰਨਾ ਬਿਲਕੁਲ ਚਲੋ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ, ਹਾਂਜੀ
ਚਲੋ
ਤੁਸੀਂ ਸਾਨੂੰ ਯਾਦ ਕੀਤਾ ਬਹੁਤ ਮੇਹਰਬਾਨੀ ਤੁਹਾਡੀ
ਤੁਸੀਂ ਵੀ ਤੁਹਾਡਾ ਫੋਨ ਚੁੱਕਿਆ ਤੁਹਾਡੇ ਕੋ
ਹੂ -ਹੂ- ਹ- ਹ ਨਹੀਂ ਤੇ ਬੌ ਬੰਦੇ ਬੌਤ ਬਿਜ਼ੀ ਹੁੰਦੇ ਨੇ ਫੋਨ ਨੀ ਉਠਾ ਸਕਦੇ ਫੋਨ ਨੀ ਉਠਾਂਦੇ ਯੇ ਨੀ ਕਰ ਤੇ ਔ ਨੀ ਕਰਦੇ। ਤੁਸੀਂ ਹਿੰਮਤ ਕਰ ਤੇ ਸਾਨੂੰ ਫੋਨ ਕੀਤਾ।
ਬਾਕੀ ਮੈਨੂੰ ਵੀ ਬੌਤ ਵਧੀਆ ਲੱਗਿਆ। ਮੈਂ ਜੋ ਵੀ ਤੁਸੀਂ ਦੱਸੀ ਐ ਭਿੰਡੀ ਉਸ ਤਰ੍ਹਾਂ ਮੈਂ ਬਣਾ ਕੇ ਦੇਖਾਂਗੀ ਵੈਸੇ ਵੀ ਅਸੀ ਬੌਤ ਬਣਾਦੇ ਆ ਭਿੰਡੀ ਤਾਂ ਹੁਣ ਇਸ ਤਰ੍ਹਾਂ ਵੀ ਬਣਾ ਕੇ ਦੇਖ ਹਾਂਜੀ, ਮੈਮ।
ਹਾਂਜੀ, ਬਿਲਕੁਲ, ਬਿਲਕੁਲ ਬਣਾ ਕੇ ਦੇਖਣਾ ਇਸ ਬਹੁਤ -ਬਹੁਤ, ਬਹੁਤ ਸਵਾਦ ਬੰਦੀਆਂ ਏ, ਬਹੁਤ ਸਵਾਦ, ਚਲੋ ਜੀ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
ਓਕੇ।